ਵਧੀਆ, ਤੁ ਸੁਣਾਓ ਹੋਰ ਕਿਵੇਂ ਘਰ ਤੁਸੀਂ ਘਰ ਸਾਰੇ ਵਧੀਆ ਤੁਹਾਡੇ
ਹਾਂਜੀ -ਹਾਂਜੀ ਸਾਡੇ ਘਾਰ ਸਾਰੇ ਵਧੀਆ, ਹੋਰ ਕੀ ਕਰਦੇ ਸੀ।
ਮੈਂ, ਸੋਚਈ ਸਾਡੇ ਘਰ ਨਾ ਹੁਣ ਵਿਆਹ ਹੈਗਾ ਆ ਤੇ ਮੈਂ ਸੋਚਦੀ, ਅੱਜ-ਕੱਲ੍ਹ ਕੱਪੜੇ ਵਗੈਰਾ ਨਾ ਬੜੇ ਮਹਿੰਗੇ ਹੋ ਚੁੱਕੇ ਹੈ। ਤੇ ਫਿਰ ਆਪਣੀ ਪਸੰਦ ਦੇ ਮਿਲਦੇ ਵੀ ਨੀ ਹੈਗੇ ਹੈ, ਤੇ ਮੈਂ ਸੋਚ ਰਹੀ ਸੀ ਕਿ ਆਪਣਾ ਹੀ ਕੋਈ ਫੈਬਰਿਕ ਵਗੈਰਾ ਲੈ ਕੇ ਨਾ, ਆਪਣਾ ਹੀ ਤੋਂ ਕੋਈ ਅੱਛੀ ਡਰੈਸ ਬਣਵਾਵਾਂ ਟੇਲਰ ਕੋਲੋਂ, ਲਿਆਉਣ ਤੋਂ ਵਧੀਆ ਆਪਣੇ ਮਨਪਸੰਦ ਡਰੈਸ ਦੂਸ ਕੱਢ ਕੇ ਤੇ ਵਧੀਆ ਜਿ ਫੈਬਰਿਕ ਵਿੱਚ ਲੈਸਾਂ-ਲੂਸਾ ਲਵਾ ਕੇ ਨਾ ਉਹ ਬਣਵਾ ਲਾ, ਕਿਉਂਕਿ ਨਾ ਦੇਖੋ ਜਿਵੇਂ ਅਸੀਂ ਉਹ ਬਣਵਾਉਂਦੇ ਹਾਂ। ਅਦੋਂ ਸਾਨੂੰ ਅਗਲੇ ਸਾਲ ਛੋਟੀ ਹੁੰਦੀ ਹੈ, ਜਾਂ ਵੱਡੀ ਹੁੰਦੀ ਹੈ ਅਸੀ ਅਸੀਂ, ਸਹੀ ਕਰਵਾ ਸਕਦੇ ਹਾਂ। ਅੰਦਰ ਕੱਪੜਾ ਰਖਵਾ ਸਕਦੇ ਆਪਣੇ ਡਰੈਸ ਦੇ ਹੈਨਾ, ਹੁਣ ਤਾਂ ਪਤਾ ਹੀ ਹੈ, ਹੁਣ ਤੁਹਾਨੂੰ ਪਤਾ ਸਹੀ ਹੈ, ਕਈ ਵਾਰੀ ਹੁੰਦਾ ਹੈ ਕਿ ਬੰਦਾ, ਇਨਸਾਨ ਮੋਟ ਹੋ ਜਾਂਦਾ ਹੈ, ਕਦੀ ਪਤਲ ਹੋ ਜਾਂਦਾ ਆ, ਤੇ ਉਹ ਆਪਣੀ ਟੇਲਰ ਦੀ ਡਰੈਸ ਹੋਏਗੀ ਤੇ, ਉਹਨੇ ਵਿੱਚ ਕੱੜਾ ਇਏਦਾਂ ਰੱਖਿਆ ਹੋਗਾ ਕਿ ਉਹ ਅਸੀ ਢਿੱਲਾ-ਟਾਈਟ-ਕਰ ਸਕਦੇ ਹਾਂ।
ਬਿਲਕੁਲ-ਬਿਲਕੁਲ, ਨਾਲੇ ਪਤਾ ਕੀ ਹੁੰਦਾ ਹੈ, ਅਸੀਂ ਆਪਣੀ ਮਰਜ਼ੀ ਦਾ ਸਵਾ ਸਕਦੇ ਸਭ ਤੋਂ ਵੱਡੀ ਗੱਲ ਮਰਜ਼ੀ ਦਾ ਸਵਾ ਸਕਦੇ ਜਾਂ ਸਾਨੂੰ ਜੈਸਾ ਕੱਪੜਾ ਚਾਹੀਦਾ, ਅਸੀਂ ਵੈਸਾ ਸਵਾ ਸਕਦੇ ਹਾਂ। ਅਗਰ ਅਸੀਂ, ਉਹਨੂੰ ਛੋਟਾ-ਵੱਡਾ ਕਰ ਕਰਾਵਾਂਗੇ ਵੀ ਨਾ ਬਾਅਦ ਚੋਂ, ਸਾਡਾ ਸੂਟ ਦਾ ਜਾਂ ਉਹਦਾ ਨਾ, ਲੁੱਕ ਨੀ ਖਰਾਬ ਹੁੰਦਾ। ਰੇਡੀਮੇਡ ਬਾਰੇ ਤਾਂ ਗੱਲ ਕਰੀਏ ਨਾ, ਕਿਥੇ ਨਾ-ਕਿਥੇ, ਉਹਦਾ ਲੁੱਕ ਖਰਾਬ ਹੋ ਜਾਂਦਾ ਵਾਸੇ ਬਡਾ-ਛੋਟਾ ਕਰਈਏ ਤੇ
ਚ ਪਹਿਲੀ ਗੱਲ ਤੇ ਰੈਡੀਮੇਡ ਵੱਲ ਤੇ ਲੋਕੀ ਇਦਰ ਹੱਥ ਨੀ ਪਾਉਂਦੇ ਉਹ ਬੋਲਦੇ ਆ ਰੇਡੀਮੇਡ ਸਹੀ ਨੀ ਆਉਣਾ ਜੋ ਕਹਿੰਦੇ ਆ ਸਹੀ ਹੋ ਜਾਏਗਾ, ਫਿਰ ਉਹ ਲੁੱਕ ਨਹੀਂ ਆਉਂਦੀ, ਪਹਿਲੇ ਵਾਕਣ ਦੀ
ਕਿਉ ਰੇਡੀਮੇਡ ਕੱਪੜ ਦੇਖੋਗੇ ਨਾ, ਰੇਡੀਮੇਡ ਸੂਟਾਂ ਚ ਕੱਪੜਾ ਅੰਦਰ ਬੜਾ ਘਟ ਹੁੰਦਾ ਹੈ।
ਤਿਲ ਕੁਝ ਕਈ ਤੇ ਹੁੰਦਾ ਹੀ ਨਹੀਂ
ਜੀ, ਬਿਲਕੁਲ ਹੀ ਮਤਲਬ ਕਦੀ-ਕਦੀ ਅਗਰ ਹੋ ਗਿਆ ਤੇ, ਇੱਕ-ਇੱਕ ਉੁੰਂਗਲ ਜਿੰਨਾ ਹੋ ਗਿਆ, ਤੇ ਹੋ ਗਿਆ ਤੇ ਹੋ ਗਿਆ ਨੀ ਤੇ ਉਹ ਵੀ ਨੀ ਹੁੰਦਾ-ਹੁੰਦਾ ਹੀ ਨੀ ਵੈਸੇ ਤੇ।
ਬਿਲਕੁਲ ਜੀ ਬਿਲਕੁਲ, ਹੁੰਦਾ ਹੀ ਨਈ।
ਜਰਾ ਜਿੰਨਾ ਹੁੰਦਾ ਬੜਾ ਜ਼ਰਾ ਜਿੰਨਾ ਬਣਦਾ ਉਹ 'ਚ ਕੀ ਮੋਟਾ- ਪਤਲਾ ਹੋਏਗਾ।
ਉਹੀ ਤੇ ਗੱਲ ਐ ਤਾਂ ਹੀ ਮੈਂ ਕਿਹਾ ਸੀ ਮੈਂ ਕਿਹਾ ਚੱਲ ਵਿਆਹ ਵੀ ਹੈਗਾ ਆ ਵਿਆਹ ਵੀ ਕੋਲ ਆ ਗਿਆ ਤੇ ਮੈਂ ਆਪ ਪੇ ਕਹਿੰਨੀ ਆ ਵੇਖਣੀ ਆ ਕਿੱਧਰੇ ਕੱਪੜਾ-ਕੁੱਪੜਾ ਲੈਣੀ ਆ ਕਿੱਧਰੋਂ ਤੇ ਢਰੈਸਾਂ-ਢੂਰੁਸਾ ਵੇਖਣੀ ਆ। ਕਿ ਅੱਜ-ਕੱਲ ਬਾਈ ਅੱਜ-ਕੱਲ ਲਹਿੰਗਾ, ਸਾੜੀ-ਸੂੜੀ ਚੱਲੀ ਦੀਆਂ ਨੇ।
ਹੁਣ ਐ ਪਤਾ ਇੱਕ ਚੀਜ਼ ਹੋਰ ਹੈਗੀ ਦੇਖੋ ਤੁਸੀਂ ਅਗਰ ਆਪਣਾ ਸੂਟ ਸੁਵਾਉਂਦੇ ਓ ਤੁਹਾਡੀ ਕੋ ਕੁੜੀ ਐ ਤੁਸੀਂ ਮੈਚਿੰਗ ਦੇ ਸੁਵਾ ਸਕਦੇ ਓ।
ਬਿਲਕੁਲ-ਬਿਲਕੁਲ ਉਹ ਤਾਂ ਹੈ ਅਜ-ਕੱਲ
ਰੇਡੀਮੇਡ ਤੁਹਾਨੂੰ, ਉਹ ਮਜ਼ਾ ਨਹੀਂ ਆਏਗਾ।
ਅੱਜ-ਕੱਲ ਨਵੇਂ-ਨਵੇਂ ਡਿਜ਼ਾਇਨ ਚੱਲੇ ਦੇ ਹੈਗੇਆ, ਤੇ ਮੈਂ ਕਿਹਾ, ਚੱਲ ਮੈਂ ਆਪਣੇ-ਆਪ ਸਵਾਵਾਂਗੀ। ਨਾਲੇ ਆਪਣੀ ਕੁੜੀ ਦਾ ਸੁਆਾਲਾਂਗੀ, ਵਧੀਆ ਜੀ ਡਰੈਸ ਇੱਕ ਤੇ ਹਾਂ ਮੈ ਇਹੀ ਕਹਿ ਮੈ ਕਿਹਾ, ਚਲੋ ਉਹ ਵੀ ਕੁੜੀ ਵੀ ਪਾ ਲਏਗੀ ਮੇਰੀ, ਵਧੀਆ ਜਿਹੀ ਡਰੈੱਸ, ਤੇ ਮੈਂ ਵੀ ਪਾ ਲਾਂਗੀ ਦੋਵੇਂ ਇਕੱਠੇ ਪਾ ਲਾਂਗੇ। ਹਾਂਜੀ।
ਉਹ ਸੌਂਗੇ ਨਾ ਤੁਸੀਂ ਉਹ ਆਪਣੀ ਕੁੜੀ ਦਾ ਸੇਮ ਹੀ ਸਵਾ ਲੋ ਤੇ ਚੰਗਾ ਲੱਗੇਗਾ।
ਹਾਂਜੀ। ਮੈਂ ਇਹੀ ਸੋਚਦੀ ਮੈਂ ਕਿਹਾ ਚ ਮੈਂ ਆਪਣਾ ਵੀ ਸਵਾਉਂ ਹਾਂ, ਤੇ ਆਪਣੀ ਕੁੜੀ ਦਾ ਵੀ ਸਵਾਉਨੀ ਹਾਂ, ਪਾਕਿਸਤਾਨੀ ਸੂਟ ਸਵਾਉਦੀ ਹਾਂ ਵਧੀਆ ਲੈਸਾ-ਲੂਸਾ ਨੂੰ
ਵਹਾ, ਉਹੀ ਨਾ ਤੇ ਕੱਪੜਾ ਵਧੀਆ ਲੈਓ ਬਸ ਤੇ ਵਧੀਆ ਕੱਪੜਾ ਲੈਲੋ ਹੈਵੀ ਜਿਆ। ਤੇ ਅੱਧਾ-ਅੱਧਾ ਇੱਕ ਕਿ ਮੀਟਰ ਵੱਧ ਲੈਲੋ ਤੇ ਉਹ ਆਪਣੇ ਕੁੜੀ ਦਾ ਸਿਪ ਜਾਣਾ ਤੇ ਤੁਹਾਡਾ ਵੀ ਸਿਪ ਜਾਣੇ।
ਹਾਂਜੀ, ਮੈਂ ਵੀ ਚੱਲ ਲੈਵਾ ਮੈਂ ਬਾਜ਼ਾਰੋਂ ਨਾਲ ਕੁੜੀ ਨੂੰ ਵੀ ਪਰਸ-ਪੁਰਸ ਲੈ ਦਾਗੀ। ਨਾਲੇ ਆਪੇ ਚੱਪਲ-ਚੁੱਪਲ ਮੈਚਿੰਗ ਦੀ ਲੈ ਲਾਂਗੇ ਹੋਰ ਅਸੀਂ।
ਬਿਲਕੁਲ-ਬਿਲਕੁਲ, ਉਹੀ ਗੱਲ ਐ ਨਾ ਦੇਖੋ ਜੀ ਮੈਂ ਤੁਹਾਨੂੰ ਇਹ ਤੇ ਕਹਿ ਰਹੀ ਹਾ ਥੋੜਾ ਸਸਤਾ ਸਸਤਾ ਹੀ ਪੈ ਜਾਂਦੇ ਬਾਜ਼ਾਰ ਨਾਲ ਨਾ, ਰੇਡੀਮੇਡ ਉਸ ਜੇ ਤੁਹਾਨੂੰ ਦੋ ਹਜ਼ਾਰ ਥੱਲੇ ਤੁਹਾਨੂੰ ਕੋਈ ਸੂਟ ਨੀ ਪੈਣਾ ਮੈਂ ਕਹਿੰਨੀ ਆ। ਅਗਰ ਤੁਸੀਂ ਬਜਾਰ ਕੱਪੜਾ ਲੈਣ ਜਾਓ ਤੁਹਾਨੂੰ ਹਜ਼ਾਰ ਫੇਰ‌ ਤੁਹਾਨੂੰ ਕੱਪੜਾ ਤੁਹਾਡੇ ਸੂਟ ਦਾ ਮਿਲ ਜਾਏਗਾ ਵਧੀਆ ਸਈ ਸਈ। ਮਤਲਬ ਵਧੀਆ ਜਿਹਾ ਤੁਹਾਡੀ ਕੁੜੇ ਵਿੱਚ ਨੀਪੜ ਜਾਏਗਾ। ਤੁਸੀਂ ਪੰਦਰਾਂ ਪੰਜ ਸੌ ਸਵਾਈ ਲਾ ਲਓ ਟੇਲਰ ਦੀ ਪੰਦਰਾਂ ਸੌ ਤੁਹਡਾ ਸੂਟ ਜਾਂ ਨਾਲੇ ਤੁਹਾਡੀ ਮਰਜ਼ੀ ਦਾ ਸੂਟ ਸਬ ਜਿਆ ਸਭ ਤੋਂ ਵੱਡੀ ਗੱਲ, ਹੁਣ ਕਈ ਲੋਕ ਕਟ ਸਲਿਪ ਨੀ ਪਾਂਦੇ। ਤੇ ਫੇਰ ਹੁਣ ਰੈਡੀਮੇਡ ਡਰੈਸ ਕਟ ਸਲਿੱਪ ਈ ਹੋਏਗੀ ਦੇਖੋ ਕਈ ਵਾਰੀ ਕਟ ਸਲਿੱਪ ਹੁੰਦੀਆਂ ਨੇ। ਨਾਲੇ ਕੱਪੜੇ ਵੀ ਨੀ ਹੁੰਦੇ ਬਾਹਵਾਂ ਦੇਨਾਂ ਦੇ ਵਿੱਚ। ਬੰਦਾ ਬਾਵਾਂ ਸੁਆਲੇ ਹੁਣ ਅਗਰ ਕੋ ਸੁਆਂਦੇ ਹੋਏ ਨਾ ਫਾਇਦਾ ਹੁੰਦਾ ਤੁਸੀ ਆਪਣੀ ਬਾਹਵਾਂ ਲਵਾ ਸਕਦੇ ਓ ਉਸ ਕੱਪੜਾ ਬਥੇਰਾ ਕੱਪੜਾ ਹੁੰਦਾ ਵਿੱਚ ਤੁਸੀ ਬਾਹਾਂ ਬੁਆ ਆਰਾਮ ਨਾਅ ਲਵਾ ਕੇ ਅਪਣੀ ਮਰਜੀ ਦਾ ਸੂਟ ਸੁਵਾ ਕੇ ਪਾ ਸਕਦੇ ਓ।
ਤੇ ਫਿਰ ਮੈਂ ਐਹੀ ਸੋਚਦੀ ਸੀ ਮੈਂ ਕਿਹਾ ਚਲ ਮੈਂ ਨਾ ਪਿਛਲੇ ਸਾਲ ਐਹੀ ਹੋਇਆ ਸੀ ਮੇਰੇ ਦਾ ਭਰਾ ਦਾ ਵਿਆਹ ਹੈਗਾ ਸੀ ਤੇ ਮੈਨੂੰ ਪਿਛਲੇ ਸਾਲ ਨਾ ਇੱਕ ਡਰੈਸ ਲਈ ਸੀ ਤੇ ਉਹ ਮੈਨੂੰ ਪਈ ਸੀ ਸਾਢੇ ਤਿੰਨ ਹਜ਼ਾਰ ਦੀ ਪਈ ਸੀਗੀ ਤੇ ਉਹ ਕੁਛ ਨਾ ਰਾ ਪਜ਼ਾਮਾ ਤੇ ਅੰਦਰ ਟੋਪ ਅੰਡਰ ਸ਼ਰਟ। ਉਹ ਤੇ ਨਾਲ ਨੈਟ ਦੀ ਕੁੜਤੀ ਹੈਗੀ ਸੀ ਲੋਂਂਗ ਉਹ ਮੈਂ ਇੱਕੋ ਵਾਰੀ ਪਾਈ ਐ। ਫੇਰ ਦੂਜੀ ਵਾਰੀ ਮੈ ਉਣ ਤੈਅ ਤੂੰ ਲਾ ਕੇ ਰੱਖੀ ਤੇ ਪਤਾ ਈ ਨੀ ਚੱਲਿਆ ਉਹ ਕੀੜਾ ਐ ਕੀੜੇ ਨੇ ਖਾਧੀ ਏ ਕੀ ਹੋਇਆ। ਉਹਦੇ ਨਾ ਬੈਕ ਸਾਈਡ ਤੇ ਨੈਟ ਸੀ ਉਹ ਫੱਟ ਗੀ ਤੇ ਹੁਣ ਮੈਂ ਉਹ ਟੇਲਰ ਕੋਲ ਲੈ ਗੀ। ਸਈ ਕਰਾਣ ਵਸਤੇ ਤੇ ਟੇਲਰ ਪਿਆ ਬੋਲਦਾ ਕਿ ਇਹ ਨੈਟ ਐ ਏਥੈ ਪੀਕੋ ਪਾਕੋ ਕੁਛ ਨੀ ਹੋ ਸਕਦੀ। ਕਿਥੇ ਕੱਪੜਾ ਉਗ ਗਾਣੇ ਸੀ ਕਰਨ ਬਿਲਕੁਲ ਮੈਟ ਟਰਾਂਸਮੇਟ ਹੈਗੀ ਐ ਦਿਖਾਈ ਦੇ ਰੀ ਐ। ਐਹ ਤੇ ਹੁਣ ਏਦਾਂ ਈ ਰਹੇਗੀ। ਤੁਸੀਂ ਇੱਕ ਕੰਮ ਕਰੋ ਨਵਾਂ ਨੈੱਟ ਲਿਆਓ ਤੇ ਮੈਂ ਬਣਾ ਦਿੰਨੇ ਮੈਂ ਕਿਹਾ ਐਹੋ ਜੀ ਸੇਮ ਨੈਟ ਮਿਲਣੀ ਤੇ ਬੜੀ ਔਖੀ
ਦੇਖੋ ਮੈਂ ਤੁਹਨ ਦ ਮੈਂ ਵੀ ਇੱਕ ਸੂਟ ਲਿਆ ਸੀ ਪਤਾ ਹੈ ਕੀ ਹੁੰਦਾ ਅਸੀਂ ਫੈਸ਼ਨ ਦੇ ਚੱ ਵਿੱਚ ਰੈਡੀਮੇਡ ਸੂਟ ਲੈ ਲੈਂਦੇ ਹਾਂ। ਨਵਾਂ ਬਹੁਤ ਸੋਹਣਾ ਲੱਗਦਾ ਹੈ ਫਿਰ ਪਤਾ ਹੈ ਕੀ ਹੁੰਦਾ ਅਸੀਂ ਲੈ ਹੀ ਲੈਂਦੇ ਹਾਂ ਨਾ। ਫਿਰ ਦੁਬਾਰਾ ਪਾਇਆ ਨੀ ਜਾਂਦਾ ਬਹੁਤ ਵੱਡੀ ਗੱਲ।
ਹੰਜੀ।
ਅਗਰ ਅਸੀਂ ਉਸ ਸੁਵਾਵਾਂਗੇ ਨਾ- ਤੁੂੰਸ਼ਨ ਦੋ ਤਰੈ ਚਾਰ ਵਾਰ ਪੰਜ ਛੇ ਵਾਰ ਪਾ ਲਾਂਗਾ ਜੇ ਮੈਂ ਇੱਕ ਸੂਟ ਸਵਾਇਆ ਸੀ। ਖੁਦ ਸਵਾਇਆ ਸੀ ਆਪਣੇ ਕੋਲੋਂ ਅਹ ਹਰਾ ਸੂਟ ਸਵਾਇਆ ਸੀ ਪਲੇਨ ਦੇ ਨਾਲ ਫੁਲਕਾਰੀ ਚੂਨੀ ਉਹ ਲੇਲਈ ਸੀ ਮੈਂ ਤੇ ਦੇਖੋ ਉਹ ਸੂਟ ਮੇਰਾ ਪਾਇਆ ਵੀ ਜਾਂਦਾ ਹੈ। ਠੀਕ ਹੈ ਕਿਉਂ ਉਹ ਪਲੇਨ ਸੂਟ ਸੀ ਵਿਆਹ ਵਾਸ- ਵਿਆਹ ਚ ਪਾਇਆ ਚੰਗਾ ਲੱਗਿਆ ਚੁੰਨੀ ਹੈਵੀ ਲੈ ਲਈ ਤੇ ਚਲੋ ਵਿਆਹ ਵਾਲਾ ਲੁਕ ਬਣ ਗਿਆ। ਹੁਣ ਮੈਂ ਉਹਨੂੰ ਗੁਰਦੁਆਰਾ ਪਾ ਕੇ ਵੀ ਚਲੀ ਜਾਂਨੀ ਆ‌।
ਬਿਲਕੁਲ ਬਿਲਕੁਲ।
ਹੈ ਨਾ ਉਹੀ ਗੱਲ ਨਾ ਦੇਖੋ ਹੁਣ ਮੈਂ ਉਹੀਓ ਹੁਣ ਮੈਂ ਪਰਾ ਦੂਸਰੀ ਗੱਲ ਕਰਿਆ ਮੈਂ ਬਾਜ਼ਾਰੋਂ ਲੈ ਕੇ ਆਈ ਸੀ ਇੱਕ ਸੂਟ ਹੁਣ ਮੈਨੂੰ ਹਰਾ ਸੂਟ ਸਸ ਘਰੀ ਪਿਆ ਰਹਿਣ ਦੇਓ ਜਦੋ ਹਜ਼ਾਰ ਵਿਚ ਪੂਰਾ ਸੂਟ ਸੇ ਮੇਰਾ। ਠੀਕ ਏ ਹੁਣ ਮੈਂ ਪੰਦਰਾਂ ਸੋ ਦਾਂ ਜਾਂ ਦੋ ਹਜ਼ਾਰ ਦਾ ਲੈ ਕੇ ਇਸ ਵਾਰ ਇੱਕ ਅ ਰੇਡੀਮੇਡ ਸ਼ਰਾਰੇ ਵਾਲਾ ਸੂਟ ਉਹ ਮੈਂ ਲੈ ਲਿਆ ਮੈਂ ਕਹਿ ਚਲੋ ਪੈ ਜਾਏਗਾ ਉਹ ਸਾਬ ਨਾਲ ਲਿਆ ਹੁਣ ਹੁਣ ਉਹ ਪਾਇਆ ਈ ਨੀ ਜਾਂਦਾ ਕਿਸੇ ਫੰਕਸ਼ਨ ਦੇ ਪਾਇਆ ਗਿਆ ਤੇ ਪਾਇਆ ਗਿਆ ਨੀ ਤੇ ਨੀ ਪਾਇਆ ਜਾਂਦਾ ਹੁਣ ਇਹ ਵੀ ਦੇਖੋ ਹਰ ਫੰਕਸ਼ਨ ਦੇ ਇੱਕੋ ਸੂਟ ਪਾ ਕੇ ਜਾ ਨੀ ਸਕਦੇ। ਹੁਣ ਪਲੇ ਫੰਕਸ਼ਨ ਹੁਣ ਇਹ ਤਾਂ ਹੈ ਨੀ ਕਿ ਦੇਖੋ ਅਸੀਂ ਹਰ ਫੰਕਸ਼ਨ ਦੇ ਇਕੋ ਸੂਟ ਪਾ ਕੇ ਜਾਵਾਂਗੇ।
ਹਾਂਜੀ।
ਹੁਣ ਜੇ ਅਸੀਂ ਹਰ ਫੰਕਸ਼ਨ ਤੇ ਲੋਕ ਕਹਿਣ ਗੇ ਕੁੜੀ ਕੋਲ ਇੱਕੋ ਹੀ ਸੂਟ ਹੈ।
ਬਿਲਕੁਲ ਬਿਲਕੁਲ। ਉਹ ਤਾਂ ਹੈ ਹੀ ਦੇਖੋ ਮੁੰਡਿਆਂ ਦੀ ਡਰੈੱਸ ਕੋਈ ਨਹੀਂ ਵੇਖ। ਹੈਗਾ ਕੁੜੀਆਂ ਦੀ ਡਰੈਸ ਬਹੁਤ ਬੰਦੇ ਦੇਖਦੇ ਹੈਗੇ ਨੇ ਕਿ ਕੀ ਪਾਇਆ ਦਾਆ ਕੀ ਦੇਖ ਕੁੜੀ ਹੈ ਕਿਦੀ ਨੂੰ ਹੈ ਫਲਾਨੇ ਟ੍ਰਿਮਕਾਨੇ ਹੈ ਚੀਜ਼ ਬੜੀ ਦੇਖੀ ਜਾਂਦੀ ਹੈਗੀ ਹੈ।
ਬਿਲਕੁਲ ਉਹੀ ਗੱਲ ਨੀ ਨਾ ਦੇਖੋ ਅਸੀਂ ਹਰ ਫੰਕਸ਼ਨ ਦੇ ਇੱਕ ਸੂਟ ਪਾ ਹੀ ਨਹੀਂ ਸਕਦੇ ਸਾਨੂੰ ਚੋਇਸ ਚਾਹੀਦੀ ਹੁੰਦੀ ਹੈ ਹੁਣ ਸਾਡੀ ਵੀ ਗਲਤੀ ਨੀ ਹੈ ਸਾਨੂੰ ਲੋਕੀ ਵਖਦੇ ਨੇ ਅਸੀ ਕਹੀਏ ਕਿ ਹਾਂ ਬਾਈ ਸਾਨੂੰ ਚੋਇਸ ਚਾਹੀਦੀ ਹੁੰਦੀ ਹੁਣ ਅਸੀਂ ਕੀ ਕਰ ਸਕਦੇ ਹਾਂ।
ਬਿਲਕੁਲ
ਉਹੀਓ ਗੱਲ ਏ ਬਸ ਹੁਣ ਓਹੀਓ ਹੁਣ ਮੇਰਾ ਸੂਟ ਪਿਆ ਦਾ ਮਸਾ ਮੈਂ ਸੂਟ ਉਹ ਤਿੰਨ ਵਾਰੀ ਪਾਇਆ ਹੋਣਾ। ਤਿੰਨ ਯਾ ਚਾਰ ਵਾਰ ਬਸ। ਔ ਦੋ ਇੱਕ ਨੂੰ ਸੂਟ ਨੂੰ ਮੇਰੇ ਦੋ-ਤਿੰਨ ਸਾਲ ਹੋ ਗਏ ਨੇ। ਦੇਖੋ ਦੋ-ਤਿੰਨ ਸਾਲ ਚ ਕਿੰਨਾ ਘੱਟ ਪਾਇਆ ਗਿਆ।
ਹਾਂਜੀ ਉਹੀ ਹੈ ਨਾ ਅਸੀ ਆਪਣਾ ਘਰ ਦਾ ਕੋਈ ਡਰੈੱਸ ਸਵਾਦੇ ਹੈਗੇ ਆ। ਤੇ ਇਹ ਹੁੰਦਾ ਆ ਕਿ ਚੱਲ ਆਪਾ ਨਾਲ ਕੋਈ ਪਲੇਨ-ਪਲੂਨ ਚੂਨੀ ਲੈ ਕੇ ਗੁਰਦੁਆਰੇ ਚਲੇ ਜਾਂਦੇ ਆ। ਥੋੜੀ ਬਾਵਾਂ ਬੂਆ ਦਾ ਅੰਦਰ ਕੱਪੜਾ ਰਖਵਾ ਲੈਂਦੇ ਆ ਤੇ ਬਾਅਦ ਚ ਅਸੀ ਬਾਵਾਂ ਲਵਾ ਲਈਏ।
ਬਿਲਕੁਲ ਦੇਖੋ ਹੁਣ ਸੂਟ ਪਾਰਟੀ ਵੇਅਰ ਜੇ ਹੁਣ ਐ ਵੀ ਨੀ ਕਿ ਪਾਾਰੀ ਸੂਟ ਮੈਂ ਕਿਤੇ ਪਾ ਘੁੰਮਾ ਬਾਜ਼ਾਰ ਚ ਲੋਕਾਂ ਲ ਉਹ ਹੋਛੀ ਹੋਈ ਦੀ ਐ ਸੂਟ ਪਾ ਕੇ।
ਬਿਲਕੁਲ-ਬਿਲਕੁਲ ਉਹੀ ਗੱਲ ਹੈ ਨਾ ਸਾਰੀ ਮੈਂ ਕਹਿਣੀ ਆ ਪਾਰਟੀ ਨੀ ਚਾਹੀਦੀ ਲੇਡੀਜ਼ਾਂ ਨੂੰ ਕਿਉਂ ਕਿਉਂਕਿ ਯਾਰ ਇੱਕ ਵਿਆਹ ਪਾ ਲੈਂਦੇ ਦੂਜੇ ਵਿਆਹ ਪਾ ਨੀ ਸਕਦੇ ਕਿਉਂਕਿ ਲੋਕ ਕੀ ਦੇਖਦੇ ਆ ਕਿ ਹਾਂ ਇਹਨੇ ਅਹ ਹੀ ਪਹਿਲੇ ਪਾਇਆ ਸੀ ਇਹਨੇ ਅਹ ਹੀ ਦੂਜੇ ਪਾਇਆ ਸੀ ਇਹ ਦਿੱਕਤ ਹੋ ਜਾਂਦੀ ਹੈ। ਉਹ ਜੈਂਟਸ ਨੂੰ ਇਤਨਾ ਨੋਟਿਸ ਨਹੀਂ ਕਰਦੇ ਪਾਵੈ ਉਹ ਨੇ ਪੈਂਟ ਸ਼ਰਟ ਚਾਰ ਫੰਕਸ਼ਨ ਹੰਡਾਈ ਹੋਵੇ। ਉਹ ਕੁੜੀਆ ਨੂੰ ਤੇ ਲੇਡੀਸਾ ਨੂੰ ਨੋਟਿਸ ਕਰਦੇ ਕਿ ਉਹ ਹੋ ਏਨੇ ਫਲਾਣੇ ਨੇ ਉਹ ਉਹਦੇ ਵਿਆਹ ਤੇ ਵੀ ਉਹੀ ਪਾਇਆ ਸੀਆ। ਇੰਨੇ ਅੱਜ ਵੀ ਇਹੀ ਪਾ ਲਿਆ। ਉਹ ਫੋਟੋਆ ਚ ਵੀ ਐਲਬਮ-ਐਲਬਮ ਜਦੋ ਖੁੱਲਦੀ ਹੈ ਨਾ ਤਾ ਵੀ ਇਹੀ ਗੱਲ ਹੁੰਦੀ ਹੈ।
ਬਿਲਕੁਲ-ਬਿਲਕੁਲ ਸਹੀ ਗੱਲ ਹੈ।
ਹਾਂਜੀ
ਓਹੀਓ ਗੱਲ ਹੈ ਨਾ ਦੇਖੋ ਉਹੀ ਤੇ ਮੈਂ ਕਹਿ ਰਹੀ ਤੁਹਾਨੂੰ ਤੁਸੀ ਸੂਟ ਖੁਦ ਸਵਾਓਗੇ ਨਾ ਤੁਸੀਂ ਇੱਕ ਪਲੇਨ ਸੂਟ ਲੈਲੋ ਬੜਾ ਚੱਲਿਆ ਪਿਆ ਕੱਪੜਾ ਉਹਨੂੰ ਉਹ ਜਿੰਮੀ ਚੂਹ ਵਾਲਾ ਕੱਪੜਾ ਕਹਿੰਦੇ ਨੇ ਉਹਨੂੰ। ਤੁਸੀ ਦੇਖਿਆ ਉਹਨਾ ਧੋਪ ਛਾ ਵਾਲਾ ਕੱਪੜਾ ਬੋਲਦੇ ਨੇ ਉਹਨੂੰ ਤੁਸੀਂ ਉਹਦਾ ਫਾਰਸੀ ਸੂਟ ਸੁਆ ਲੋ ਤੇ ਤੁਸੀ ਉਹਦੇ ਪਹਿਲੇ ਉਹਦੇ ਪੋਚੇ ਤੇ ਨਾ ਕਢਾਈ ਕਰਵਾ ਲੋ।
ਬਿਲਕੁਲ
ਸਟੋਨ ਵਾਲੀ ਤੇ ਉਹ ਤਾ ਉਹ ਬਨਵਾ ਲੋ ਫਾਰਸੀ ਸੂਟ। ਤੇ ਸਲਵਾਰ ਦੇ ਪੋਚੇ ਤੁਸੀਂ ਕਢਾਈ ਕਰਵਾ ਲੋ ਤੇ ਉਹਦੇ ਗਲੇ ਤੇ ਵੀ ਕਢਾਈ ਕਰਵਾ ਲੋ।
ਹਾਂਜੀ ਹਾਂ
ਔਰ ਫੇਰ ਤੁਸੀ ਉਹਨੂੰ ਬੜਾ ਸੋਹਣਾ ਲੱਗੇ ਪਾਇਆ ਦਾ ਵਿਆਚ ਵੀ ਪਾਲੋ ਜਾ ਗੁਰਦੁਆਰੇ ਵੀ ਪਾ ਲਓ ਤੁਸੀਂ ਉਹਨੂੰ ਜੱਚੇਗਾ ਉਹ ਹਰ ਜਗ੍ਹਾ ਤੇ ਪਾਯਾ ਦਾਨਾ ਫੇਰ ਤੁਸੀ ਉਹਨੂੰ ਘਰ ਪਾ ਕੇ ਵੀ ਹੰਡਾ ਸਕਦੇ ਹੋ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਆ। ਅੱਜ-ਕੱਲ ਦੇਖੋ ਨਾ ਡਰੈਸਾਂ ਵੀ ਕਿੰਨੀਆਂ ਚੱਲ ਪਈਆਂ ਨੇ। ਫਰਸ਼ੀ ਸਲਵਾਰ ਚੱਲ ਪਈ ਹੈ, ਲਹਿੰਗਾ ਚੱਲ ਪਿਆ, ਸਕਲਟ ਚੱਲ ਪਿਆ। ਸਲਵਾਰ ਚੱਲ ਪਈ ਹੈ। ਹੋਰ ਚੀਜ਼ਾਂ ਚੱਲ ਪਈਆ ਨੇ ਬੰਦਾ ਕੀ ਪਾਏ-ਕੀ ਨਾ ਪਾਏ। ਸਾਰੇ ਹੀ ਪਤਾ ਹੀ ਆ ਵਿਆਹ ਚ ਸਾਡੇ।
ਪਾਇਆ ਨੀ ਜਾਂਦਾ ਉਹ ਤੇ ਪਿਆ ਹੀ ਰਹਿ ਜਾਂਦਾ ਜੀ ਹਰ ਵਾਰੀ ਵਕਨ।
ਬਿਲਕੁਲ ਜੀ ਬਿਲਕੁਲ। ਹੁਣ ਆਪਾ ਸਾਡੀਆ-ਸੂਡੀਆ ਲੈ ਲਈਏ ਤੇ ਸਾਡੇ ਵਿਆਹ ਚ ਹੀ ਮਸਾ ਪਾਈ ਜਾਂਦੀਆ ਦੂਜੇ ਵਿਆਹ ਚ ਪਾਈ ਨੀ ਜਾਂਦੀਆ। ਕੁੜੀਆ ਕੋਲ ਡਰੈਸਾ ਬੜੀਆਂ ਨੇ, ਪਰ ਉਹ ਦੁਆ ਦੁਆਰਾ ਪਾ ਨੀ ਸਕਦੀਆ। ਇਹ ਹੋ ਸਕਦਾ ਹੈ ਕਿ ਅਸੀ
ਤੋਂ ਵਧੀਆ ਨਾ ਪਤਾ ਮੇਰੇ ਹਿਸਾਬ ਨਾਲ ਕੀ ਹੈਗਾ ਤੁਹਾਨੂੰ ਕੁੱਛ ਹੈਵੀ ਚਾਹੀਦਾ ਨਾ ਸਭ ਤੋਂ ਵਸੀ ਕਿਰਾਏ ਤੇ ਲੈਲੋ।
ਹਾਂਜੀ ਕਿਰਾਏ ਬੜੇ ਮਹਿੰਗੇ ਹੈਗੇ ਆ ਛੇ-ਛੇ ਹਜ਼ਾਰ ਤੱਕ ਪੰਜ-ਪੰਜ ਹਜਾਰ ਕਿਰਾਇਆ ਹੈਗਾ ਜੇ ਲਹਿੰਗੀਆ ਦਾ ਵੀ।
ਹੁਣ ਦੇਖੋ ਸਸਤਾ ਵਾਲਾ ਵੀ ਸ਼ਾਇਦ ਮਿਲ ਜਾਂਦਾ। ਲੇਕਿਨ ਕਿਰਾਏ-ਕੁਰਾਏ ਵੇਲੇ ਕੋਪਸ਼ਨਲ ਤੁਹਾਡੇ ਪੈਸੇ ਘੱਟ ਲੱਗਦੇ ਨੇ ਤੁਸੀਂ ਇੱਕ ਵਾਰ ਤਾਂ ਪਾਉਣਾ ਉਹ ਤੁਸੀਂ ਪਾ ਲਿਆ।
ਆ ਸਰਦੀਆਂ 'ਚ' ਕਿਰਾਆ ਪੰਜ ਹਜ਼ਾਰ ਰੁਪਏ ਸ਼ੁਰੂ ਹੈਗਾ ਜੇ ਲਹਿੰਗਿਆਂ ਦਾ। ਅਹੀ ਬੰਦਾ ਅਗਰ ਆਪਣੇ ਹਜ਼ਾਰ ਤੋਂ ਦੋ ਹਜ਼ਾਰ ਪਾ ਕੇ ਹੋਰ ਆਪਣੀ- ਆਪਣੀ ਚੀਜ਼ ਲੈਲੈ।
ਉਹ ਤਾਂ ਦੇਖੋ ਹੈ ਹੀ ਹੈ ਜੀ। ਕੀ ਕਰ ਸਕਦੇ ਆ ਲੇਕਿਨ ਤੁਹਾਨੂੰ ਮੈਂ ਦੱਸੇ ਕਿਰਾਇ ਤੇ ਲੈ ਲੈਣ ਇੱਕ ਨਾ। ਅੱਛਾ ਓਪਸ਼ਨ ਹੈ। ਚਲੋ ਕਿਰਾਇਆ ਤੁਸੀਂ ਲੈ ਲਿਆ ਤੇ ਤੁਹਾਡੇ ਪੈਸੇ -ਪੂਸੇ ਬਚ ਜਾਣਗੇ। ਇੱਕ ਵਾਰ ਤੁਸੀਂ ਡਰੈਸ ਪਾਣੀ ਤੇ ਇੱਕ ਵਾਰ ਡਰੈਸ ਪਾ ਲਓ। ਤੇ ਛੁੱਟੀ ਤੋਂ ਬਾਅਦ ਤੁਹਾਨੂੰ ਪਾਣਾ ਕੋਈ ਨੀ ਹੋਣਾ।
ਬਿਲਕੁਲ -ਬਿਲਕੁਲ ਮੈਂ ਤੇ ਇਹੀ ਕਹਨੀ ਹਾਂ। ਮਤਲਬ ਡਰੈਸਾਂ- ਡਰੂਸਾਂ ਬੰਦਾ ਘੱਟ ਹੀ ਲੈ, ਤੇ ਚੀਜ਼ਾਂ ਚੰਗੀਆਂ ਹੁੰਦੀਆਂ ਆ। ਸੂਟ- ਸਾ਼ਟ ਜਿਆਦਾ ਤਾਂ ਲਾ ਲੈ, ਕਿਉਂਕਿ ਠੰਡ ਆ ਕੀ। ਸੂਟ- ਸਾਟ ਈ ਚੱਲਦੇ ਨੇ, ਲਾਵਾਂ ਹੋਈਆਂ- ਸੂਟ ਪਾਣੇ ਗੁਰਦੁਆਰਿਆਂ ਵਿੱਚ, ਉਹ ਦੋ ਮਿੰਟ ਦੀ ਘੜੀ ਦਾ- ਅੱਜ ਕੱਲ ਜੈ ਮਾਲਾ ਲੋਕਾਂ ਨੇ ਆਮ ਕਰਤੀ ਹੈ। ਕਿ ਜੈ ਮਾਲਾ ਜ਼ਰੂਰੀ ਹੈਗੀ ਹੈ ਹਨਾ। ਉਹ ਦੋ ਮਿੰਟ ਦ ਮਿੰਟ ਲੋਕਾਂ ਇਨੇ ਮਹਿੰਗੀਆਂ- ਮਹਿੰਗੀਆਂ ਡਰੱਸਾਂ ਖਰੀਦੀਆਂ ਹੁੰਦੀਆਂ ਨੇ, ਉਹਦੇ ਪਿੱਛੇ
ਬਿਲਕੁਲ- ਬਿਲਕੁਲ ਜੀ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਮੈਂ ਤੇ ਕਹਾਂਗੀ ਨਾ ਮ ਤੁਹਾਨੂੰ ਵੀ ਕਹਿ ਰਹੀ ਤੁਹਾਨੂੰ ਵੀ ਕੱਪੜਾ ਲੈ ਲੋ ਤੇ ਆਪਣਾ ਆਪਣੀ ਮਰਜ਼ੀ ਦਾ ਸੂਟ ਸਆ ਲੋ।
ਹਾਂਜੀ।
ਇੱਕ ਵਿਆਹ ਪਾਉਣਾ ਪਾ ਲੋਉ।
ਬਿਲਕੁਲ- ਬਿਲਕੁਲ।
ਉਹਨੂੰ ਚਾਹੇ ਰੱਖ ਦੋ।
ਹਾਂਜੀ ਹਾਂਜੀ।
ਮੇਰੇ ਹਿਸਾਬ ਨਾਲ ਤਾਂ ਤੁਹਾਡਾ ਸਲਵਾਰ ਸੂਟ ਦਾ ਨਾ ਬੈਸਟ ਓਪਸ਼ਨ ਹੁੰਦਾ। ਆਪਣੀ ਮਰਜ਼ੀ ਦਾ ਸਵਾਓ। ਤੇ ਆਪਣੀ ਮਰਜ਼ੀ ਦਾ ਜਿੰਨਾ ਮਰਜ਼ੀ ਪਾਓ ਤੁਸੀਂ।
ਚਲੋ ਜੀ‌ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ। ਫੇਰ ਕਰਦੇ ਆ ਕੋਲ
ਸਤਿ੍ਸ਼੍ਰੀ ਕਾਲ।
ਜੀ ਸਤਿ ਸ਼੍ਰੀ ਅਕਾਲ।